ਹੈਲੋ? ਹੈਲੋ?
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ
ਹੈ, ਹੋਰ ਕੀ ਹਾਲ ਚਾਲ ਐ?
ਵੱਧੀਆ ਜੀ ਵੱਧੀਆ।
ਹੋਰ ਕੀ ਕਰ ਰਏ ਸੀ?
ਕੁਛ ਨੀ ਬਸ ਹੁਣੇ ਈ ਫ੍ਰਰੀ ਹੋਏ ਰੋਟੀ ਖਾ ਕੇ।
ਅੱਛਾ ਜੀ ਫ੍ਰੀ ਵੀ ਗਏ ਤੁਸੀਂ? ਫ੍ਰੀ ਵੀ ਹੋ ਗਏ ਤੁਸੀਂ?
ਹਾਂ ਵੇਲੇ ਹੋ ਗਏ ਜੀ ਹੁਣ।
ਅੱਛਾ।
ਹਾਂਜੀ।
ਹੋਰ
ਤੁਸੀਂ ਕੀ ਬਣਾਇਆ ਤੁਸੀਂ ਹੋਗੇ ਵੇਲੇ?
ਹਾਂਜੀ ਅਸੀਂ ਵੇਲੇ ਹੋ ਗਏ ਹੁਣ ਦੁੱਧ ਵਗੈਰਾ ਪੀਵਾਂਗੇ।
ਅੱਛਾ ਜੀ।
ਰੋਟੀ ਮੈ ਖਾ ਲਈ ਐ।
ਅੱਛਾ ਕੀ ਬਣਾਆ ਤੁਸੀ?
ਅੱਜ ਅਸੀਂ ਕੜਾਈ ਪਨੀਰ ਬਣਾਈ ਸੀ।
ਅੱਛਾ ਜੀ ਕਿਵੇਂ ਬਣਾਂਦੇ ਓ ਤੁਸੀਂ ਕੜਾਈ ਪਨੀਰ?
ਉਹ ਸਾਲ ਮੇ ਹੋ
ਹਾਂਜੀ ਰੈਸਿਪੀ ਦੱਸੋਗੇ ਮੈਨੂੰ? ਮੈ ਵੀ ਬਣਾ ਕੇ ਵੇਖਾਂਗੀ
ਹਾਂਜੀ- ਹਾਂਜੀ ਬਿਲਕੁਲ ਅਸੀਂ ਕੜਾਈ ਪਨੀਰ ਚ ਅ ਟਮਾਟਰ ਤੇ ਪਿਆਜ ਕੱਟ ਕੇ ਨਾ ਮੋਟੇ- ਮੋਟੇ ਏਨਾ ਥੋੜਾ ਜੇਆ ਸੇਕਾ ਲਵਾਏਆ ਸੀ ਸੇਕਾ ਲਗਾਣ ਤੋਂ ਬਾਅਦ ਏਨੂੰ ਥੋੜਾ ਜੇਆ ਵਿੱਚ ਰਿਫੈਂਡ ਪਾਤਾ ਸੀ ਨਾ, ਉਵਾ ਓਵਲਣ ਦੇ ਟੈਮ
ਹਾਂਜੀ
ਉਬਾਲਦੇ ਟਾਈਮ ਥੋੜ੍ਹੀ ਜੇਈ ਰਫੈਂਡ ਪਾ ਤਾ ਸੀ ਨਾ ਟਮਾਟਰ ਔਰ ਪਿਆਜ ਚ
ਤਾਂ ਉਬਾਲ ਕੇ ਬਣਾ ਉਬਾਲ ਦਿਓ?
ਹਾਂਜੀ- ਹਾਂਜੀ -ਹਾਂਜੀ ਸਾਨੂੰ ਕਿਸੇ ਦਸਿਆ ਸੀ ਏ ਸਾਡੇ ਆ ਨਾ ਹਲਵਾਈ ਸਾਡੇ ਪ੍ਰੋਗਰਾਮ ਹੋਏਆ ਸੀ ਨਾ ਤੇ ਹਲਵਾਈ ਨੇ ਇਵੇਂ ਬਣਾਏਆ ਸੀ ਪੇਲੇ ਥੋੜ੍ਹਾ ਜੇਆ ਏਨੂੰ ਉਬਾਲ ਕੇ ਨਾ ਟਮਾਟਰ ਪਿਆਜ਼ਾ ਨੂੰ, ਤੇ ਵਿੱਚ ਥੋੜ੍ਹਾ ਰਿਫਾਇਡ ਪਾਤਾ ਸੀ ਔਰ ਦੇਗੀ ਮਿਰਚ ਫੇਰ ਕੱਢ ਕੇ ਫੇਰ ਏਨੂੰ ਅਸੀਂ ਪੀਸ ਲਿੱਤਾ ਸੀ।
ਅੱਛਾ ਜੀ।
ਤੇ ਪੀਸ ਕੇ ਨਾ ਫੇਰ ਅਸੀਂ ਮਸਾਲਾ ਤਿਆਰ ਕੀਤਾ ਸੀ ਏਦਾ ਜਿਵੇਂ ਆਮ ਮਸਾਲਾ ਹੁੰਦਾ ਵੇ ਫੇਰ ਕਾਜੂ ਵੀ ਪਾਏ ਸੀ ਕਾਜੂ ਮਤਲਬ ਪੀਸ ਫੇਰ ਪਾਨੀ ਹੈਗਾ ਪੀਸ-ਪੀਸ ਕਾਜੂ
ਅੱਛਾ ਜੀ।
ਤੇ ਓਦੇ ਚ ਸਮਝ ਲਓ ਅਸੀਂ ਫੇਰ ਸੁੱਕੇ ਮਸਾਲੇ ਪਾ ਕੇ ਤੇ ਵਿੱਚ ਆਦਾ ਨੀ ਪੱਤਾ ਗੋਭੀ ਹੁੰਦਾ ਓ ਵੀ ਪਾਇਆ ਸੀ ਥੋੜਾ ਜੇਆ ਪੱਤਾ ਗੋਭੀ ਔਰ ਸ਼ਿਮਲਾ ਮਰਚ
ਅੱਛਾ ਜੀ।
ਹਾਂਜੀ। ਫੇਰ ਮਤਲਬ ਸਵਾਦ ਬਣੇਆ ਸੀ।
ਅੱਛਾ ਜੀ।
ਹਾਂਜੀ ਸਾਡੇ ਘਰ ਓ ਜੇ ਪ੍ਰੋਗਰਾਮ ਹੋ ਸੀ ਤੇ ਹਲਵਾਈ ਨੇ ਬਣਾਇਆ ਸੀ ਤੋ ਅੱਛਾ ਲੱਗਿਆ ਸੀ ਮੈਨੂੰ ਮੈਂ ਕੈਆ ਠੀਕ ਏ ਅਪਣਾ ਫਰਾਈ ਕਰਨ ਨਾਲੋ ਤੇ ਅਪਣਾ ਐਵੇਂ ਬਣਾਲੋ
ਹਾਂਜੀ-ਹਾਂਜੀ।
ਹੋਰ ਤੁਸੀਂ ਸੁਣਾਓ।
ਹੋਰ ਫੇਰ ਵਧੀਆ, ਹੋਰ ਕੀ ਬਣਾਣੇ ਓ ਨਾਲ ਓਦੇ ਫੇਰ
ਅਸੀਂ ਵੀ ਨਾਨ ਬਣਾ ਲੈਂਨ ਆ, ਘਰ ਬਣਾ ਲੈਂਣੇ ਆ ਨਾਨ ਤਾਂ ਹਾਂਜੀ-ਹਾਂਜੀ।
ਓ ਕਿਵੇਂ ਬਣਾਣੇ ਓ ਤੁਸੀਂ
ਮੈਦਾ ਲੈ ਕੇ ਨਾ ਓਦੇ ਚ ਥੋੜੀ ਮਾੜੀ ਚੀਨੀ ਤੇ ਥੋੜੀ ਦਈ ਪਾਤੀ ਨਾ, ਦੋ-ਤ੍ਰੈ ਘੰਟ ਘੰਟਾ ਦੇ ਡਾਕੇ ਰੱਖ ਤੇ ਫੇਰ ਉਲਟੇ ਤਵੇ ਤੇ ਬਣਾ ਦਿੰਣੇ ਆ।
ਤੇ ਤਵੇ ਨੂੰ ਉਲਟਾ ਕਰ ਲੈਂਦੇ ਓ
ਹਾਂਜੀ ਜਿਵੇਂ ਤੇ ਵੇਲੀ ਅਸੀ ਰੋਟੀ, ਤੇ ਥੋੜਾ ਹਲਕਾ ਜ ਪਾਨੀ ਲਗਾਇਆ ਏਕ ਸਾਈਡ ਤੇ ਥਾਲੀ ਚ ਪਾਈ ਦਿਤਾ ਨਾ ਤੇ ਪਾਨੀ ਲਗਾ ਤਾਂ ਫਿਰ ਤੇਵਾ ਤਵੇ ਤੇ ਰੱਖ ਕੇ ਤਵੇ ਨੂੰ ਉਲਟਾ ਕਰਤਾ। ਐਨ ਮਸਤ ਬੰਦੇ ਪਏ ਨੇ, ਸਾਫ-ਸੁਥਰੇ ਬਣ ਜਾਂਦੇ ਨੇ
ਹੂੰ।
ਹੈਲੋ।
ਹਾਂਜੀ-ਹਾਂਜੀ ਸੁਣ ਰੀ ਆ ਮੈਂ ਤੁਆਡੀ ਗੱਲ।
ਹਾਂਜੀ ਹੋਰ ਸੁਵਾਦ ਹੁੰਦੇ ਨੇ ਤੁਸੀਂ ਬਣਾ ਕੇ ਦੇਖਣਾ ਪੈਲੇ
ਹਾਂਜੀ-ਹਾਂਜੀ ਮੈਂ ਬਣਾਵਾਂਗੀ ਨਾ ਫੇਰ ਤੁਆਨੂੰ ਬੁਲਾਵਾਂਗੀ।
ਹਾਂਜੀ ਬਿਲਕੁਲ।
ਹਾਂਜੀ।
ਹੋਰ ਸੁਣਾਓ।
ਵਧੀਆ ਜੀ ਵਧੀਆ, ਤੁਸੀਂ ਸੁਨਦਸੋ-
ਵਧੀਆ।
ਹੋਰ ਬੱਚੇ ਕੀ ਕਰ ਰੈ?
ਬੱਚੇ ਕੁੜੀ ਬੈਠੀਏ ਮੁੰਡਾ ਗਿਆ ਚਾਚੇ ਦੇ ਘਰ ਵਿੱਚ-ਘਰ ਵਿੱਚ। ਓ ਚਾਚੀ ਹੈ ਨੀ ਨਾ ਤੇ ਮੁੰਡੇ ਓ ਫੇਰ ਐਸਾ ਐ ਚਾਚੇ ਤਾਈ ਦੇ ਤੇ ਸਾਡੇ ਵਾਲਾ, ‌ਕੱਠੇ ਸੋ ਜਾਦੇ ਨੇ ਚਾਚੇ ਕੋਲ ਚਾ ਚਾਚਾ ਕਲਾ ਏ ਨਾ, ਚਾਚਾ ਵਲ ਸੋ ਜਾਦੇ ਨੇ ਮੈਂ ਕੈਆ ਚਲ ਚਾਚੇ ਚਾਚੇ ਦਾ ਮਨ ਲੱਗ ਜਾਂਦਾ ਐ ਚਾਚੀ ਹੈ ਨੀ ਕਾੱਰ, ਚਾਚੀ ਵੱਲ ਈ ਚਲੇ ਜਾਂਦੇ ਨੇ। ਚਾਚੇ ਕੋਲ ਈ।
ਅੱਛਾ ਜੀ-ਅੱਛਾ ਜੀ।
ਹਾਂਜੀ। ਹੋਰ ਤੁਆਡਾ ਮੁੰਡਾ ਆ ਗਿਆ।
ਨਈ ਮੇਰਾ ਮੁੰਡਾ ਨਾ ਲੇਟ ਈ ਆਏਗਾ ਏਕ ਕੰਟਾ ਲੇਟ ਹੈਗੀ ਟ੍ਰਰੇਨ ਓਦੀ
ਅੱਛਾ-ਅੱਛਾ ਕਦੋਂ ਗਿਆ ਸੀ। ਕੱਲ ਗਿਆ ਸੀ ਕੱਲ ਗਿਆ ਸੀ।
ਹਾਂਜੀ-ਹਾਂਜੀ ਕੱਲ ਗਿਆ ਸੀ ਕੱਲ-ਕੱਲ ਗਿਆ ਸੀ ਜੀ। ਅਲ ਛੇ ਆਲੀ ਟ੍ਰੇਨ ਤੇ ਗਿਆ ਸੀ ਜੀ।
ਠੀਕ ਐ- ਠੀਕ ਐ।
ਹਾਂਜੀ ਓ ਫਿਰ ਕੈ ਰੇ ਸੀ ਮਮ ਮੈਂ ਓਥੇ ਜਾਵਾਂਗਾ, ਬਾਬਾ ਬੁੱਢਾ ਜੀ ਗੁਰਦੁਆਰੇ।
ਠੀਕ ਐ, ਓਥੇ ਮੀਂ ਪੈਂਦਾ ਪਯਾ
ਓਥੇ ਹੋਰ ਵੀ ਗੁਰਦੁਆਰੇ ਹੈਗੇ ਨਾ।
ਠੀਕ ਐ ਜੀ।
ਹਾਂਜੀ, ਸਬ ਗੁਰਦੁਆਰੇ ਘੁੰਮ ਕੇ ਦਰਸ਼ਨ ਕਰਕੇ ਬਾਬਾ ਜੀ ਦੇ। ਚੁਪੈਰਾ ਕਰਕੇ, ਚੁਪੈਰਾ ਕਰਦਾ ਨਾ ਫੇਰ ਉੱਥੇ ਜਾ ਕੇ ਉਹ।
ਅੱਛਾ, ਅੱਛਾ, ਅੱਛਾ ਇਹ ਵੀ ਠੀਕ ਆ ਆਪਣਾ ਬੱਚਾ ਏ, ਜਿਸ ਪਾਸੇ ਲੱਗ ਜਾਏ ਵਧੀਆ ਹੈ। ਬਸ ਗਲਤ ਪਾਸੇ ਨਾ ਲੱਗੇ ਬੱਚਾ। ਅੱਛੇ ਪਾੱਸੇ ਲੱਗੇ ਵਧੀਆ ਏ, ਮੈਂ ਕਿਹਾ ਗਲਤ ਪਾੱਸੇ ਨਾ ਲੱਗੇ ਅੱਛੇ ਪਾਸੇ ਦਾ ਚਲੋ ਜਿੱਥੇ ਬੱਚਿਆਂ ਦਾ ਮਨ ਲੱਗਿਆ ਉੱਥੇ ਜਾਏ।
ਹਾਂਜੀ।
ਅੱਜ ਕੱਲ ਦੇ ਬਹੁਤ
ਸੁਬਹੇ ਆਂਦਾ।
ਹਾਂਜੀ।
ਆ ਜਾਏਗਾ, ਰਾਤ ਰਾਤੀ ਆ ਜਾਏਗਾ ਜੀ।
ਅੱਛਾ, ਅੱਛਾ।
ਹਾਂਜੀ, ਟ੍ਰੇਨਲ ਲੈਟ ਹੈ ਗਈ ਸੀ ਇਕ ਘਟਾਂ।
ਠੀਕ ਹੈ।
ਆਂਟੀ ਮਿਲ ਗਈ, ਇੱਕ ਸਾਥ ਮਿਲ ਗਿਆ ਉਹਨੂੰ।
ਅੱਛਾ, ਅੱਛਾ ਸਾਥ ਮਿਲ ਗਿਆ।
ਹਾਂਜੀ, ਆ ਪਿਛਲੀ ਗਲੀ ਸਾਡੇ ਰਹਿੰਦੇ ਨੇ, ਮਾਰੀ
ਕਦੀ ਨਹੀਂ ਆਏਗੀ।
ਨਹੀਂ ਕੋਈ ਦਿੱਕਤ ਨਹੀਂ ਹੈਗੀ ਕੋਈ, ਸਾਡੇ ਪੜੋਸੀ ਵੀ ਗਏ ਹੋਏ ਨੇ ਨਾਲ।
ਅੱਛਾ, ਅੱਛਾ ਹਾਂ ਠੀਕ ਆ ਫੇਰ, ਮੁੰਡੇ ਹੋਰ ਵੀ ਗ ਨੇ ਮੁੰਡੇ ਥੋੜਾ ਮੁੰਡਾ ਇਕੱਲਾ ਗਿਆ ਸੀ।
ਨਹੀਂ ਮੇਰਾ ਮੁੰਡਾ ਗਿਆ ਸੀ, ਨਾਲ ਹੋਰ ਵੀ ਕਈ ਗਏ ਨੇ। ਨਾਲ ਸਾਡੇ ਹੈਗੇ ਨੇ, ਰਿਸ਼ਤੇਦਾਰ ਹੈਗੇ ਨੇ ਉਹ ਨਾਲ ਗਏ ਸੀ।
ਅੱਛਾ, ਅੱਛਾ।
ਉਹ ਉਹਨਾਂ ਨੇ ਕਿਹਾ ਸੀ ਵੀ ਸਾਨੂੰ ਵੀ ਬਾਬਾ ਦਰਸ਼ਨ ਕਰਾ ਦੋ, ਜਿਵੇਂ ਤੁਸੀਂ ਕਰਦੇ ਹੋ। ਪਾਲਕੀ ਸਾਹਿਬ ਦੇ।
ਹਾਂਜੀ ਠੀਕ ਹੈ।
ਉਹ ਫੇਰ ਉਵੇਂ ਦਰਸ਼ਨ ਉਹ ਵੀ ਕਰਨ ਗਿਆ।
ਚਲੋ ਵਧੀਆ ਹੈ ਜੀ, ਨਾਲ ਚੱਲੋ ਆਪ ਨਾਲ ਹੋਰ ਕਿਸੇ ਨੂੰ ਨਾਲ ਲੈ ਚੱਲੋ ਆਪਣੀ ਸੇਵਾ ਲੱਗਦੀ ਹੈਗੀ ਐ।
ਹਾਂਜੀ, ਹਾਂਜੀ। ਇਹ ਵੀ ਸੇਵਾ ਈ ਹੈਗੀ ਏ।
ਹਾਂਜੀ।
ਹਾਂਜੀ।
ਹੋਰ ਤੁਸੀਂ ਖਾ ਲਈ ਰੋਟੀ?
ਹਾਂਜੀ, ਹਾਂਜੀ ਅਸੀਂ ਖਾ ਲਈ ਰੋਟੀ।
ਤੁਸੀਂ ਕੀ ਬਨਾਇਆ ਸੀ ਅੱਜ?
ਅਸੀਂ ਦਾਲ ਮੱਖਣੀ ਬਣਾਈ ਸੀ।
ਦਾਲ ਮੱਖਣੀ ਕਿਵੇਂ ਬਣਾਉਂਦੇ ਹੋ ਤੁਸੀਂ?
ਆਪਾਂ ਪਹਿਲੇ ਨਾ ਰਾਤੀ ਦਾਲ ਨੂੰ ਪਕੋ ਕੇ ਰੱਖ ਦਿੰਦੇ ਆ, ਜੇ ਪਹੀਆਂ ਮਾਂ ਲੈ ਲਓ ਕਾਲੇ ਸਾਵਧ। ਤੇ ਪੰਜਾਹ ਗ੍ਰਾਮ ਲੈ ਲੋ ਰਾਜਮਾਂ।
ਠੀਕ।
ਇਹ ਦੋਨਾਂ ਨੂੰ ਰਾਤੀ ਵਿਗੋ ਕੇ ਰੱਖ ਦੋ।
ਅੱਛਾ, ਅੱਛਾ।
ਠੀਕ ਹੈ, ਫੇਰ ਉਸ ਤੋਂ ਬਾਅਦ ਇਹਨੂੰ ਪਾਣੀ ਇਹਨੂੰ ਉਬਾਲੋ ਕੁੂੱਕਰ ਏਚ
ਅੱਛਾ-ਅੱਛਾ-ਅੱਛਾ ਪਈ ਮਤਲਬ, ਹਾਂਜੀ ਕੀ ਪਾਨਾ ਵੇ ਓ ਵੇਚ
ਉਬਲਦੇ ਉਬਲਦੇ ਵਿੱਚ ਤੁਸੀਂ ਹਲਕਾ ਜੇਹਾ ਰਿਫਾਇੰਡ ਯਾਂ ਤੇਲ ਪਾਦੋ।
ਹਾਂਜੀ।
ਲਸਨ ਅਦਰਕ ਪਾਣਾ ਉਬਲਦੇ ਵਿੱਚ ਓ ਤੁਆਡੀ ਮਰਜ਼ੀ ਹੈਗੀ ਏ ਉਬਲਦੇ ਚ ਪਾਣਾ ਤੇ ਉਬਲਦੇ ਚ ਪਾਾਲ ਦੋ ਓ ਹਲਕ ਕੀ ਜੀ ਹਲਦੀ ਪਾਦੋ ਵਿੱਚ ਓ ਕੈਂਦੇ ਨਾ ਹਲਦੀ ਜੀ ਪਾਣੀ ਚਾਇਦੀ ਜੀਮਾਂ ਮਾਂ ਸਾਬਤ ਆਲੀ ਚ। ਤੁਬ ਉਬਾਲ ਲੋੋ ਫੇਰ
ਹਾਂਜੀ ਹਾਂ ਤੜਗੇ ਅੱਛਾ-ਅੱਛਾ। ਪੈਲੇ ਫਿਰ ਕਿਵੇਂ ਲਗਾਂਦੇ ਓ ਤੁਸੀਂ?
ਆਹੋ ਜਦੋਂ ਉਬਲ ਜਾਣਗੇ ਫੇਰ ਤੁਸੀਂ ਲੈਲੋ ਕੜਾਈ ਦੇ ਵਿੱਚ ਤੇਲ ਪਾਓ
ਵੇਟ ਹਾਂਜੀ
ਫੇਰ ਉਸ ਤੋਂ ਬਾਅਦ ਤੁਸੀਂ ਓਦੇ ਚ ਓ ਪਾਦੋ ਪਿਯਾਜ਼ ਤੇ ਟਮਾਟਰ। ਓ ਤੁਆਡੀ ਮਰਜ਼ੀ ਹੈਗੀ ਤੁਸੀਂ ਮਿਕਸੀ ਚ ਗ੍ਰੈਂਡ ਕਰਕੇ ਪਾਣੇ ਨੇ ਕੇ ਹ- ਥਾ ਨਾਲ ਕੱਟ ਕੇ ਪਾਣੇ ਨੇ। ਲਸਣ ਤੇ ਅਦਰਕ ਦਾ ਪੇਸਟ ਪਾਦੋ ਲਸਣ-ਅਦਰਕ ਦਾ ਪੇਸਟ ਨੀ ਹੈਗਾ ਤੇ ਵੈਸੇ ਲਸਣ-ਅਦਰਕ ਪਾਦੋ ਪੀਸ ਕੇ, ਹਰੀ ਮਰਚ ਤੇ ਪਾਦੋ, ਟਮਾਟਰ ਪਾਦੋ ਏਨਾਂ ਨੂੰ ਅੱਛੀ ਤਰ੍ਹਾਂ ਪੁੰਨ ਲੈਣਾ
ਅੱਛ ਹਾਂਜੀ
ਪੁੰਨ ਕੇ ਫਿਰ ਏਦੇ ਵਿੱਚ ਨਮਕ, ਮਰਚ, ਦੇਗੀ ਮਰਚ
ਹਾਂਜੀ
ਤੇ ਮਸਾਲਾ ਪਾਦੋ।
ਹਾਂਜੀ।
ਕਿਚਨ ਕਿਂਗ ਮਸਾਲਾ ਪਾਦੋ ਏਦੇ ਵਿੱਚ ਥੋੜ੍ਹੀ ਜੀ ਮਲਾਈ ਪਾਓ, ਮਲਾਈ ਪਾਦੋ ਵਿੱਚ ਥੋੜ੍ਹੀ ਜੀ।
ਬਾਅਦ ਚ ਪਾਣੀ ਹੈਗੀ ਏ ਪੈਲੇ ਤੜਕੇ ਚ ਈ ਪਾਣੀ ਹੈਗੀ ਏ।
ਬਾਅਦ ਇਚ ਪਾ ਦੇਣਾ ਨਾ।
ਹਾਂਜੀ-ਹਾਂਜੀ।
ਓ ਫਿਰ ਵਿੱਚ ਪਾ ਕੇ ਜਦੋਂ ਚੰਗੀ ਤਰ੍ਹਾਂ ਮਸਾਲਾ ਹੋ ਜੇਗਾ ਫੇਰ ਓ ਮਸਾਲੇ ਜੇੜੇ ਹੈਗੇ ਨਾ ਓ ਤੁਸੀਂ ਕੁੱਕਰ ਵਿੱਚ ਪਾਦੋ।
ਹਾਂਜੀ।
ਕੁੱਕਰ ਵਿੱਚ ਪਾ ਕੇ ਥੋੜ੍ਹਾ ਜੇਆ ਹਲਕਾ ਜੇਆ ਅਮੂਲ ਦਾ ਬਟਰ ਮੱਖਣ ਵਿੱਚੇ ਈ ਪਾਦੋ।
ਹਾਂਜੀ-ਹਾਂਜੀ‌।
ਕੁੱਕਰ ਦੇ ਵਿੱਚੇ ਈ ਫੇਰ ਥੋੜ੍ਹੀ ਜੀ ਮਲਾਈ ਓਦੇ ਵਿੱਚੇ ਈ ਪਾਦੋ ਕੁੂੱਕਰ ਇਚ
ਠੀਕ ਏ ਜੀ।
ਫੇਰ ਚੰਗੀ ਤਰ੍ਹਾਂ ਅੱਛੇ ਜੇਆ ਹਲਕਾ ਜੇਆ ਤੁਆਡੀ ਮਰਜ਼ੀ ਹੈਗੀ ਏ ਆਪਣਾ ਬਜਟ ਦੇਖ ਕੇ ਹਰ ਕੋਈ ਦੇਖੋ ਜੀ ਬਣਾਦਾ। ਤੁਆਡਾ ਬਜਟ ਹੈਗਾ ਹੈ ਤੇ ਫੇਰ ਤੁਸੀਂ ਪਨੀਰ ਵਿੱਚ ਕੱਦੂ-ਕਸ ਕਰਕੇ ਹਲਕਾ ਜੇਆ ਪਨੀਰ ਵਿੱਚ ਪਾਦੋ।
ਹਾਂਜੀ-ਹਾਂਜੀ-ਹਾਂ
ਨੀ ਹੈਗਾ ਤੇ ਕੋਈ ਐਸੀ ਗੱਲ ਨੀ ਐ ਵੈਸੇ ਈ ਦਾਲ ਟੇਸਟੀ ਬਣਦੀ ਏ ਮੱਖਣ ਪਾਕੇ।
ਹਾਂਜੀ, ਹਾਂਜੀ।
ਬਸ ਆਪਾਂ ਤਾਂ ਐਵੇਂ ਈ ਬਣਾਣੇ ਆਂ ਦਾਲ-ਮੱਖਣੀ।
ਹਾਂਜੀ-ਹਾਂਜੀ ਐ ਲਗਭਗ ਐਵੇਂ ਈ ਬੰਦੀ ਹੈਗੀ ਏ।
ਹਾਂਜੀ
ਐਵੇਂ ਹੀ ਬਣਦੀ ਹੈਗੀ, ਕਈ ਹਲਵਾਈ ਲੋਕ ਬਣਾਉਂਦੇ ਨਾ ਵਿੱਚ ਬਣਾਉਂਦੇ ਡੈਮ ਤੜਕਾ ਲਗਾਦੇ ਨੇ। ਦੁੱਧ ਪਾ ਦਿੰਦੇ ਨੇ ਕੱਚਾ।
ਹਾਂਜੀ -ਹਾਂਜੀ ਕਈ ਦੁੱਧ ਪਾਂਦੇ ਨੇ ਵਿੱਚ, ਦੁੱਧ ਨਾਲ ਨਾ ਵਾਈਟ -ਵਾਈਟ ਜੋ ਜਾਂਦਾ। ਪਰ ਆਪਾਂ ਮਲਾਈ ਪਾ ਦਿੰਦੇ ਹਾਂ ਨਾ, ਮਲਾਈ ਨਾਲ ਵੀ ਵਾਈਟ ਹੋ ਜਾਂਦਾ, ਉਹ ਮਲਾਈ ਨੀ
ਹਾਂਜੀ -ਹਾਂਜੀ -ਹਾਂਜੀ ਉਹ ਮਲਾਈ ਨਹੀਂ ਪਾਉਂਦੇ ਹੈਗੇ ਉਹ ਕਰੀਮ ਪਾ ਦਿੰਦੇ ਨੇ ਹੈਗੇ। ਹਾਂਜੀ -ਹਾਂਜੀ -ਹਾਂਜੀ ਕਈ ਲੋਕ ਹਾਂਜੀ।
ਕਈ ਉਪਰੋਂ ਪਾ ਲੈਂਦੇ ਨੇ ਕਰੀਮ। ਦਾਲ ਮੱਖਣੀ ਤੇ। ਪਰ ਘਰ ਦੀ ਮਲਾਈ ਹੋਵੇ ਤੇ ਫੇਰ ਜ਼ਰੂਰਤ ਨਹੀਂ ਪੈਂਦੀ ਅਹ ਕਰੀਮ ਦੀ।
ਹ
ਵੈਸੇ ਇੰਨੀ ਹੈਵੀ ਹੋ ਜਾਂਦੀ ਉਹ ਮੱਖਣ ਮਲਾਈ ਪਾ ਕੇ, ਉਹ ਵੈਸੇ ਇਨੀ ਹੈਵੀ ਹੋ ਜਾਂਦੀ ਦਾਲ ਖਾਈ ਨੀ ਜਾਂਦੀ ਫਿਰ ਜਾਦਾ, ਜਾਦਾ ਹੈਵੀ ਬਣ ਜਾਏ। ਇਸ ਕਰਕੇ ਘਰ ਦੀ ਤਾਂ ਫਿਰ ਐਹੀ ਅੱਛੀ ਲੱਗਦੀ ਨਾ।
ਹਾਂਜੀ।
ਫਿਰ ਨਾਲ ਤੁਸੀਂ ਬਣਾ ਲਓ ਚਾਵਲ।
ਹਾਂਜੀ।
ਚਾਵਲ ਜੀਰੇ ਚਾਵਲ ਬਣਾ ਲਓ, ਕੜਾਈ ਦੇ ਕੜਾਈ ਰੱਖੋ। ਹੋਰ ਕੜਾਹੀ ਦੇ ਵਿੱਚ ਪਾਓ ਰਿੀਫਾਈੰਡ, ਵਿੱਚ ਪਾਓ ਜੀਰਾ, ਤੇ ਵਿੱਚ ਦੋ ਗਲਾਸ ਪਾਣੀ ਅਤੇ ਇੱਕ ਗਲਾਸ ਚਾਵਲ।
ਹਾਂਜੀ- ਹਾਂਜੀ!
ਫੇਰ ਬਣਾਓ ਤੁਸੀਂ ਚਾਵਲ ਨਾਲ, ਐਡੇ ਸਵਾਦ ਲੱਗਣਗੇ ਨਾ- ਐਡੇ ਸਵਾਦ ਲੱਗਣਗੇ ਨਾ, ਬਹੁਤ ਸਵਾਦ ਲੱਗਦੇ ਨੇ।
ਹਾਂਜੀ। ਚਲੋ ਬਣਾ ਕੇ ਵੇਖਾਂਗੇ ਆਪਾਂ।
ਹਾਂਜੀ, ਚਲੋ ਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਕਰਾਂਗੇ, ਠੀਕ ਹੈ ਜੀ ਸਤਿ ਸ਼੍ਰੀ ਅਕਾਲ।
ਹਾਂਜੀ -ਹਾਂਜੀ!